ਹੈਲੋ।
ਹੈਲੋ ਭਾਜੀ ਸਤਿ ਸ਼੍ਰੀ ਅਕਾਲ,
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਭਾਜੀ,
ਹੋਰ ਠੀਕ ਠਾਕ ਹੋ?
ਹਾਂਜੀ-ਹਾਂਜੀ, ਵਧੀਆ-ਵਧੀਆ।
ਭਾਜੀ ਤੁਹਾਡੀ ਆਵਾਜ਼ ਬੜੀ ਆਰਾਮ ਨਾਲ ਆ ਰਹੀ ਹੈ।
ਹੈਲੋ।
ਹਾਂਜੀ ਭਾਜੀ।
ਆ ਗਈ ਆਵਾਜ਼?
ਹੋਰ ਸੁਣਾਓ ਭਾਜੀ, ਠੀਕ ਹੋ?
ਹਾਂਜੀ, ਤੁਸੀ ਦੱਸੋ?
ਹਾਂ ਵਧੀਆ ਜੀ ਵਧੀਆ, ਹੋਰ ਕੀ ਕਰਦੇ ਭਾਜੀ?
ਕੁਝ ਨਹੀਂ ਬੈਲੇ ਬੈਠੇ ਹੋਏ ਸੀ, ਵੇਹਲੇ। ਕੀ ਕਰਨੇ? ਸੌਣ ਲੱਗੇ ਸੀ ਬਸ, ਅੱਜ ਕਿੱਥੋਂ ਯਾਦ ਕਰ ਲਿਆ ਤੁਸੀਂ?
ਤਬੀਅਤ ਠੀਕ ਆ ਭਾਜੀ?
ਹੋਰ ਸਭ ਵਧੀਆ, ਤੁਸੀਂ ਦੱਸੋ? ਘਰ ਬਾਰ ਸਭ ਠੀਕ। ਹੋਰ ਬਸ ਵਧੀਆ, ਹੋਰ ਛੁੱਟੀਆਂ ਤੇ ਗਏ ਨੀ ਕਿਧਰੇ?
ਭਾਜੀ ਗਏ ਸੀ ਛੁੱਟੀਆਂ ਚ ਆਪਾਂ ਉੱਥੇ ਗਏ ਹੀ ਕਿ ਕਹਿੰਦੇ ਨੇ, ਪੰਜਾਬ ਗਏ ਸੀ ਦਰਬਾਰ ਸਾਹਿਬ। ਤੇ ਨਾਲ ਆਪਾਂ ਉੱਥੇ ਗਏ ਸੀ ਪਠਾਨਕੋਟ।
ਅੱਛਾ-ਅੱਛਾ ਪਠਾਨਕੋਟ ਠੀਕ ਹੈ।
ਹਾਂਜੀ-ਹਾਂਜੀ ਭਾਜੀ, ਹਾਂਜੀ- ਹਾਂਜੀ ਭਾਜੀ, ਨਾਨਕੇ ਹੈ ਮੇਰਾ ਪਠਾਨਕੋਟ। ਤੇ ਉੱਥੇ ਆਪਾਂ ਫਿਰ ਉੱਧਰੋਂ ਹੀ ਮੈਂ ਦਰਬਾਰ ਸਾਹਿਬ ਚਲੇ ਗਿਆ ਸੀ, ਬਹੁਤ ਸੋਹਣੇ ਦਰਸ਼ਨ ਹੋ ਗਏ ਬਾਬੇ ਦਾ ਵੀ। ਹਾਂਜੀ ਭਾਜੀ ਹੋਰ ਭਾਜੀ ਤੁਸੀਂ ਕਿੱਥੇ ਗਏ ਸੀ? ਛੁੱਟੀਆਂ ਚ।
ਛੁਟੀਆਂ ਚ ਮੈਂ ਤਾਂ ਜੰਮੂ ਗਿਆ ਸੀ ਪਹਿਲਾਂ ਥਲਾ ਆਇਆ ਫਿਰ ਜੰਮੂ ਤੋਂ ਬਾਅਦ ਹਾਂਜੀ-ਹਾਂਜੀ ਫਿਰ ਜੰਮੂ ਦੇ ਬਾਦ ਮੈਂ ਉੱਥੇ ਚਲੇ ਗਿਆ ਪੰਜਾਬ ਜਿੱਥੇ ਨਾਨਕੇ
ਅੱਛਾ-ਅੱਛਾ ਭਾਜੀ ਹੋਰ ਜੰਮੂ ਦਾ ਟਰਿਪ ਕਿੱਦਾਂ ਦਾ ਰਿਹਾ ਭਾਜੀ ਤੁਹਾਡਾ?
ਵਧੀਆ-ਵਧੀਆ ਰਿਹਾ। ਉੱਥੇ ਤਾਂ ਗਰਮੀ ਸੀ ਬੜੀ ਗਰਮੀ ਸੀ।
ਅੱਛਾ ਜੀ। ਤੇ ਆਪਣਾ ਉੱਥੇ ਦੇ ਮਤਲਬ ਨੇਚਰ ਵਾਈਜ ਲੋਕ ਕਿੱਦਾਂ ਦੇ ਭਾਜੀ।
ਵਧੀਆ ਨੇ ਇੱਥੇ ਦਾ।
ਅੱਛਾ ਮਤਲਬ ਹੋਸਪੀਟੈਲਿਟੀ ਵਧੀਆ ਉਹਨਾਂ ਦੀ।
ਹਾਂ-ਹਾਂ ਸਬ ਵਧੀਆ,
ਥੋੜਾ ਅ ਹੋਇਆ ਦਾ ਸੀ ਮੋਹਲ ਖ਼ਰਾਬ।
ਨਹੀਂ-ਨਹੀਂ-ਨਹੀਂ ਉਹ ਦੂਸਰਾ ਵੀ ਉਹ ਜੰਮੂ ਮਤਲਬ ਦੂਸਰੀ ਸਾਈਡ ਪੈਗੀ। ਵਧੀਆ ਦੂਸਰੀ ਸਾਈਡ
ਹੋਰ ਸੁਣਾਓ ਭਾਜੀ ਘਰ ਸਭ ਵਧੀਆ?
ਹਾਂ ਸਭ ਵਧੀਆ, ਤੁਸੀ ਦੱਸੋ?
ਬਾਹ ਵਧੀਆ-ਵਧੀਆ ਭਾਜੀ ਮੇਰੀ ਟਰਿਪ ਲੱਗੀ ਹੀ ਨਾ ਉੱਥੇ ਦੀ ਮੇਰੀ ਵੀ ਜੰਡਿਆਲੇ-ਜੰਡਿਆਲੇ ਦੀ ਲੱਗੀ ਹੀ।
ਹੂੰ-ਹੂੰ,
ਉੱਥੇ ਮਤਲਬ ਟਰਿਪ ਨੀ ਕਹਿ ਸਕਦੇ ਵੈਸੇ ਹੀ ਗਿਆ ਸੀ ਕੰਮ ਕਾਰ ਤੋਂ।
ਅੱਛਾ-ਅੱਛਾ,
ਤੇ ਉੱਥੇ ਆਪਣਾ ਕੀ ਕਹਿੰਦੇ ਨੇ ਮੈਨੂੰ ਤੁਹਾਡੇ ਮਾਸੜ ਜੀ ਮਿਲੇ ਸੀ।
ਅੱਛਾ-ਅੱਛਾ-ਅੱਛਾ ਵਧੀਆ ਫਿਰ ਮੇਲ ਲੇਣਾ ਸੀ। ਕੀ ਮਿਲੇ ਸੀ ਤੁਸੀਂ ਉਹਨਾਂ ਨੂੰ।
ਹਾਂਜੀ ਹਾਂਜੀ ਫੇਰ ਮੈਂ ਮਿਲਿਆ ਸੀ ਫਿਰ ਉਹਨਾਂ ਦੀ ਦਰਸ਼ਨ ਕਰਾਤੇ ਸੀ ਵਧੀਆ ਹੋਟਲ ਵਗੈਰਾ ਮਤਲਬ ਉਹਨਾਂ ਨੇ ਦਵਾਇਆ ਸੀ ਫਿਰ ਮੈਨੂੰ। ਹੋਰ ਸੁਣਾਓ ਭਾਜੀ ਉੱਥੇ ਦੀ ਮਤਲਬ ਏਅਰ ਤੇ ਬੜੀ ਸਾਫ਼ ਹੋਣੀ ਆ ਨਾ ਭਾਜੀ।
ਹਾਂ-ਹਾਂ ਸਭ ਵਧੀਆ ਉੱਥੇ ਤਾਂ ਹੂੰ ਨਾ ਇੱਥੇ ਆਪਣੇ ਪੋਲਊਸ਼ਨ ਹੈਗਾ ਵੇ ਓਥੇ,
ਦਿੱਲੀ ਸਾਈਡ ਚਲ ਜੋ ਹੋਰ ਪੋਲਿਊਸ਼ਨ ਤੁਹਾਨੂੰ ਵਿਚ ਮਿਲ ਜਾਏਗਾ ਉੱਥੇ ਤੇ ਸਾਹ ਲੈਣਾ ਭਾਜੀ ਬੜਾ ਔਖਾ ਹੈ।
ਆਹੋ ਆਹ ਸਹੀ ਗੱਲ ਏ। ਹਾਂ ਗਰਮੀ ਤਾਂ ਬਹੁਤ ਹੋਈ ਦੀ ਹੈ ਬਾਹਰ ਹੀ ਨਿਕਲਿਆ ਜਾਂਦਾ ਬਿਨਾਂ ਬਿਨਾ ਏਸੀ ਤੋਂ ਤੇ ਬੈਠਿਆ ਨੀ ਜਾਂਦਾ।
ਸਹੀ ਗੱਲ ਏ ਭਾਜੀ ਪੇੜ ਵੱਡੀ ਜਾਂਦੇ ਨੇ। ਲੋਕੀ ਪੇੜ ਵੱਡੀ ਜਾਂਦੇ ਨੇ ਪੇੜ ਫੇਰ ਉਗਾਣੇ ਵੀ ਚਾਹੀਦੇ ਨੇ ਨਾ ਭਾਜੀ ਬੜੇ ਫੇਰ।
ਉਹ ਤਾਂ ਹੈ ਫੈਕਟਰੀਆਂ ਖੋਲ੍ਹਿਆ ਦੀਆਂ,
ਸਹੀ ਗੱਲ ਐ ਸਹੀ ਗੱਲ, ਸਹੀ ਗੱਲ ਹੈ ਜਵੇ ਹੁਣ ਆਪਾਂ ਕੀ ਕਹਿੰਦੇ ਨੇ ਉਹ ਕੀਤੀ ਸੁਸਾਇਟੀ ਚਾਲੂ ਕੀਤੀ ਸੀ ਬਈ, ਪੇੜ ਪੂੜ ਲਗਾਉਣ ਵਾਸਤੇ ਹਰ ਹਫ਼ਤੇ ਚ ਅ ਦਸ ਪੰਦਰਾਂ, ਪੇਡੇ ਲਾਣੇ ਲਾਉਦੇ ਨੇ ਸਾਰਿਆਂ ਨੇ,
ਅੱਛਾ-ਅੱਛਾ, ਵਧੀਆ-ਵਧੀਆ-ਵਧੀਆ ਫਿਰ,
ਜੀ ਭਾਜੀ ਇੱਥੇ ਆਪਣਾ ਮੈਂ ਪੁੱਛਣਾ ਸੀ ਬਈ ਤੁਸੀਂ ਵੀ ਕਰਨਾ ਚਾਹੁੰਦੇ ਹੋ ਜੁਆਇਨ,
ਹਾਂ-ਹਾਂ ਉਹ ਕਰਨਾ ਹੈ ਕਿਵੇਂ? ਮਤਲਬ ਕਿ ਕਿੱਥੇ? ਮਤਲਬ ਕਿਵੇਂ ਜੁਆਇਨ ਕਰਾਂਗੇ ਮਤਲਬ,
ਭਾਜੀ ਬਸ ਤੁਸੀਂ ਕੀ ਕਹਿੰਦੇ ਨੇ ਆਪਣਾ ਆਪਾਂ ਜਾਵਾਂਗੇ, ਹਫ਼ਤੇ ਚ ਜਿਵੇਂ ਆਪਣਾ ਵੀਕਐਂਡ ਤੇ ਜਾਂਦੇ ਹਾਂ ਆਪਾਂ
ਅੱਛਾ ਅੱਛਾ
ਤੇ ਤੁਸੀਂ ਤਿੰਨ ਤੋਂ ਚਾਰ ਪੇਡੇ ਲਾਣੇ ਨੇ
ਠੀਕ ਠੀਕ
ਜਾਣੇ ਨੇ ਮਤਲਬ ਕੀ ਕਹਿੰਦੇ ਨੇ ਅਹ ਪੇਡੇ ਤੁਸੀਂ ਲੈਨੇ ਨੇ ਮਤਲਬ ਵਿੱਚ ਉਹਦੇ ਯੋਗਦਾਨ ਪਾ
ਹਮ
ਆਪਣਾ ਜਿੰਨਾ ਵੀ ਤੁਸੀਂ ਪਾਉਣਾ ਚਾਹੋ ਤਿੰਨ ਸੌ ਚਾਰ ਸੌ ਪੰਜ ਸੌ ਉਹਨਾਂ ਦੇ ਪੇਡੇ ਆ ਜਾਣਗੇ ਫੇਰ ਤੁਸੀਂ ਅਗਰ ਜਾਣਾ ਚਾਹੋ ਨਾਲ ਤੁਸੀਂ ਜਾ ਸਕਦੇ ਹੋ ਤੇ ਤੁਸੀਂ ਭੇਜ ਨਾ ਚਾਹੋ ਮਤਲਬ ਬਈ ਚਲੇ ਜਾਓ ਕੋਈ ਦਿੱਕਤ ਨਹੀਂ
ਹਮ ਹਮ ਠੀਕ ਹੈ ਠੀਕ ਤੇ ਇਥੇ ਮਤਲਬ ਘਰ ਦੇ ਕੋਲ ਹੈਗੇ ਨੇ ਫਿਰ ਕਿੱਥੇ ਦੂਰ ਜਾ ਕੇ
ਨਹੀਂ ਭਾਜੀ ਆਪਣਾ ਕੀ ਕਹਿੰਦੇ ਜਿਹੜੀ ਖਾਲੀ ਜਗ੍ਹਾ ਨਾ ਬਿਲਕੁਲ ਖਾਲੀ ਜਗ੍ਹਾ ਜਵੇ ਜਿੱਥੇ ਪਹਿਲੇ ਪੇਡੇ ਹੁੰਦੇ ਸੀ ਉਹ ਵੜਦੇ ਨੇ ਉਹ ਜਗ੍ਹਾ ਤੇ ਆਪਾਂ ਦੁਬਾਰਾ ਲਾਵਾਂਗੇ
ਅੱਛਾ ਅੱਛਾ ਠੀਕ ਹੈ ਠੀਕ ਹੈ
ਅਤੇ ਆਪਣਾ ਇੱਕ ਹੋਰ ਸੁਸਾਇਟੀ ਵੀ ਹੈ ਸਾਡੀ ਪਾਣੀ ਨੂੰ ਬਚਾਉਣ ਵਾਸਤੇ ਹਾਂਜੀ ਜਿਵੇਂ ਪੋਲਿਊਟਿਡ ਤੁਹਾਨੂੰ ਪਤਾ ਹੀ ਹੈ ਕਿੰਨਾ ਪਾਣੀ ਹੈ
ਹਾਂ ਸਹੀ ਗੱਲ ਬੜਾ ਗੰਦਾ ਪਾਣੀ ਹੈ ਯਾਰ
ਤੇ ਉਹਦੇ ਵਾਸਤੇ ਆਪਣਾ ਕੀ ਕਹਿੰਦੇ ਨੇ ਆਪਾਂ ਹੁਨ ਕਰਦੇ ਪਏ ਹਾਂ ਕੰਮ ਵਗੈਰਾ ਸਿਸਟਮ ਵਗੈਰਾ ਥੋੜ੍ਹਾ ਦੇਖਦੇ ਹੋ ਅਗਰ ਉਹ ਸਹੀ ਰਹਿੰਦਾ ਤੇ ਠੀਕ ਬੜੀ ਵਧੀਆ ਗੱਲ ਹੋ ਜਾਏ ਯਾਰ ਤਾਂ
ਠੀਕ ਹੈ ਵਧੀਆ ਹਮ
ਹੋਰ ਸੁਣਾਓ ਭਾਜੀ
ਬਹੁਤ ਵਧੀਆ ਜੀ ਵਧੀਆ ਹੋਰ ਫਿਰ
ਕਹਿੰਦੇ ਨੇ
ਹਾਂਜੀ ਅੱਜ ਕੁਝ ਨੀ ਦੋਸਤ ਚਾਹ ਗਏ ਦੀ ਸੀ ਉੱਥੇ ਬਾਹਰੋਂ ਦੀ ਰੋਲ ਖਾਧਾ ਸੀ
ਅੱਛਾ ਅੱਛਾ ਤੇ ਆਪਣਾ ਤੁਹਾਡਾ ਮਤਲਬ ਕੀ ਵਿਚਾਰ ਹੈ ਫਾਸਟ ਫੂਡ ਬਾਰੇ ਮਤਲਬ ਤੁਸੀਂ
ਮਤਲਬ ਨਹੀਂ ਨਹੀਂ ਰੋਜ਼ ਨਹੀਂ ਹਫ਼ਤੇ ਚ ਇੱਕ ਅੱਧੀ ਵਾਰ ਹਲੋ ਰੋਜ਼ ਰੋਜ਼ ਤਾਂ ਫਿਰ ਹਾਂ ਸਹੀ ਹਾਂਜੀ ਹਾਂਜੀ
ਕਲੀਨ ਡਾਇਟ ਲੈਣੀ ਚਾਹੀਦੀ ਅੱਜ ਕੱਲ ਦੇ ਬੱਚੇ ਮਤਲਬ ਬੜਾ ਜ਼ਿਆਦਾ ਹੀ ਓਵਰ ਖਾਣ ਲੱਗ ਗਏ ਨੇ ਜੰਕ ਫੂਡ
ਹਾਂ ਸਹੀ ਗੱਲ
ਤੇ ਉਤੋਂ ਜੰਕ ਫੂਡ ਖਾ ਕੇ ਉਹ ਫਿਜ਼ਕਲ ਮਤਲਬ ਐਕਟੀਵਿਟੀ ਨਹੀਂ ਹੈ ਕੋਈ ਉਹਨਾਂ ਦੇ ਬਰ ਪਹਿਲੇ ਗੇਮਾਂ ਹੁੰਦੀਆਂ ਸੀ ਖੋ ਖੋ ਹੋ ਗਈ
ਹਾਂ ਖੋ ਖੋ ਕਬੱਡੀ ਵਗੈਰਾ ਹਾਂ
ਕੜਾਈ ਹੋ ਗਈ ਹੁਣ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਪਬਜੀ ਫਰੀ ਫਾਇਰ ਪਤਾ ਬਸ
ਹਾਂ ਪਬਜੀ ਫ੍ਰੀ ਫਾਇਰ ਬਸ ਹੋਰ ਕੁਛ ਨੀ ਫੋਨ ਤਾਂ ਬਾਰ ਈ ਨਿਕਲਦੇ।
ਸਹੀ ਗੱਲ ਐ ਭਾਜੀ ਐ ਮਤਲਬ ਫੋਨਾਂ ਨੇ ਜਾਦਾ ਈ ਜਗੜ ਲਿਆ ਬੱ
ਹੂੰ ਹੂੰ
ਬੜੀ ਗ਼ਲਤ ਗੱਲ ਐ ਵੈਸੇ।
ਹਾਂ ਸਹੀ ਗੱਲ ਐ ਫੋਨ ਤੋਂ ਬਿਨਾਂ ਰਹਿੰਦੇ ਈ ਨੀ ਬੱਚੇ
ਸਹੀ ਗੱਲ ਐ ਭਾਜੀ।
ਹੂੰ
ਹੋਰ ਸੁਨਾਓ ਭਾਜੀ।
ਵਧੀਆ ਜੀ ਵਧੀਆ ਹੋ ਹਾਂਜੀ ਹਾਂਜੀ ਤੇ ਅਪਣਾ ਕਹਿ ਰਹਿਆ ਸੀ ਕੀ
ਹੋਰ ਭਾਜੀ ਤੁਸੀਂ ਕੀ ਕੈਂਦੇ ਖਾਣ ਪੀਣ ਦਾ ਮਤਲਬ ਸਈ ਰੱਖਦੇ ਓ ਤੁਸੀਂ ਆਪਣਾ ਕਲੀਨ ਡਾਇਟ ਰੱਖਦੇ ਹੋ ਪੂਰੀ
ਹਾਂ ਹਾਂ ਕਲੀਨ ਡਾਈਟ ਰੱਖਣੀ ਆ ਸਭ ਕੁਛ ਵਧੀਆ ਇੱਕ ਤਾਂ
ਅੱਛਾ ਮੈਂ ਵੀ ਮਤਲਬ ਆਪਣਾ ਕੀ ਕੈਂਦੇ ਨੇ ਕਲੀਨ ਡਾਇਟ ਲੈਣੀ ਸ਼ੁਰੂ ਕੀਤੀ ਪਿਛਲੇ ਦੋ ਮਹੀਨਿਆਂ ਤੋਂ
ਅੱਛਾ ਅੱਛਾ ਮੈਂ ਸੁਣਿਆ ਤੁਸੀਂ ਜਿੰਮ ਜਾਣ ਲਾਗੇ ਓ
ਹਾਂਜੀ ਭਾਜੀ ਓ ਨਾ ਕੀ ਕੇਂਦੇ ਨੇ ਸਵੇਰੇ ਉੱਠੀ ਦਾ ਫਿਰ ਜਿੰਮ ਚਲੀ ਚੀ ਦਾ ਹੁਨ ਪਰ ਥੋੜ੍ਹਾ ਮੈਂ ਕਿਆ ਸਈ ਰਹਿਣ ਜੋਗਾ ਮਤਲਬ ਸਈ ਮਤਲਬ ਹੋ ਜਾਂਦਾ ਨਾ ਫਿੱਟ ਬੰਦਾ ਰਹਿਣ ਲੱਗ ਜਾਂਦਾ ਫਿਰ ਮੈਡੀਟੇਸ਼ਨ ਵਗੈਰਾ ਕਰਕੇ ਜਿੰਮ ਚਲੀ ਜੀਦਾ ਕਲੀਨ ਡਾਇਟ ਲੈਣੀ ਆਪਾਂ ਹੁਣ ਕਰਦੇ
ਤੇ ਕਿੰਨੇ ਦਿਨ ਹੋਗੇ
ਤੇ ਪਾਣੀ ਗਰਮੀ ਉਤੋਂ ਇੰਨੀ ਭਾਜੀ ਪਾਣੀ ਜਿਨ੍ਹਾਂ ਹੋ ਸਕੇ ਓਨਾ ਪੀਂਨਾ ਮੈਂ
ਹਾਂ ਅੱਛਾ ਓ ਤੇ ਹੈ ਹਾਂ ਸਹੀ ਗੱਲ ਐ ਸਈ ਗੱਲ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ?
ਤੁਸੀਂ ਵੀ ਜਾਂਦੇ ਓ ਭਾਜੀ?
ਹਾਂ ਮੈਂ ਜਾਂਦਾ ਹਾਂ ਮੈਂ ਵੀ ਜਾਂਨਾ ਮਹੀਨਾ ਹੋ ਗਿਆ ਕੇ ਜਾ ਨੀ ਰਿਆ ਟਾਈਮ ਈ ਨੀ ਮਿਲ ਰਿਆ ਮੈਂ ਅੱਗੇ ਦੱਸਿਆ ਸੀ ਨਾ ਉੱਥੇ ਗਿਆ ਪੰਜਾਬ
ਹਾਂਜੀ ਹਾਂਜੀ ਹਾਂਜੀ ਓ ਤੇ ਭਾਜੀ ਹੈ ਈ ਐ ਚਲੋ ਕੋਈ ਗੱਲ ਨੀ ਉੱਥੇ ਕੋਈ ਦਿੱਕਤ ਨੀ ਆ।
ਹੂੰ ਹੂੰ ਹਾਂ ਕੋਈ ਕਿੰਨੇ ਦਿਨ ਹੋਗੇ ਵੈਸੇ ਤੁਹਾਨੂੰ
ਮੈਨੂੰ ਭਾਜੀ
ਜਾਂਦੇ ਆ ਅੱਛਾ ਮਹੀਨਾ ਹੋ ਗਿਆ ਠੀਕ ਠੀਕ ਕੀ ਹਿਸਾਬ ਕਿਤਾਬ ਏ ਫੀਸ ਦਾ?
ਫੀਸ ਭਾਜੀ ਆਪਣਾ ਆਬਤੇ ਕਰ ਲਾਂਗੇ ਸੈੱਟ ਕੋਈ ਦਿੱਕਤ ਨੀ ਓਦੀ ਤਾਂ
ਅੱਛਾ ਅੱਛਾ ਕੋਈ ਨੀ ਤੇ ਮਤਲਬ ਤੁਸੀਂ ਸਾਲ ਦੀ ਕੱਠੀ ਦਿੰਦੇ ਓ ਮਹੀਨੇ ਦੀ
ਨਈ ਭਾਜੀ ਮੈਂ ਨਾ ਮਹੀਨੇ ਦੇ ਦਿੰਨਾ ਵਾ ਹਜੇ ਕੀ ਕੀ ਕੈਂਦੇ ਨੇ ਆਪਣਾ ਸਾਲ ਵਿੱਚ ਜਿਵੇਂ ਕੁੱਛ ਪਤਾ ਨੀ ਹੈਗਾ ਕੀ ਪਤਾ ਆਪਣਾ ਅਗਲੇ ਮਹੀਨੇ ਦੂਸਰੀ ਜਿੰਮ ਚੱਲ ਜੀਏ ਆਪਾਂ ਛੱਡ ਦੀਏ
ਅੱਛਾ ਅੱਛਾ
ਇਸ ਕਰਕੇ ਮੈਂ ਮਹੀਨੇ ਦੀ ਪ੍ਰੈਫਰ ਕਰਨਾ ਜ਼ਿਆਦਾ ਮਹੀਨੇ ਦੀ ਸਹੀ ਰੇਂ
ਹੂੰ ਅੱਛ ਅੱਛਾ ਠੀਕ ਏ ਠੀਕ ਏ ਤੇ ਅਪਨਾ ਟ੍ਰੇਨਰ ਵਗੈਰਾ ਕਿਵੇਂ ਆ?
ਟ੍ਰੇਨਰ ਭਾਜੀ ਬੜੇ ਵਧੀਆ ਨੇ ਮਤਲਬ ਮਤਲਬ ਕਾਫੀ ਫਰੈਂਡਲੀ ਨੇਚਰ ਆ ਟ੍ਰੇਨਰਾਂ ਦਾ ਕਾਫੀ ਮਤਲਬ ਨਾਲੇ ਐਕਸਪੀਰੀਅੰਸ ਬੰਦੇ ਨੇ
ਹੂੰ ਅੱਛਾ ਠੀਕ ਠੀਕ ਵਧੀਆ ਵਧੀਆ ਤੇ ਜਿੰਮ ਕਿਵੇਂ ਜੀ ਮਤਲਬ ਵਧੀਆ ਐ
ਜਿਮ ਭਾਜੀ ਇੰਟੀਰੀਅਰ ਇੱਕ ਨੰਬਰ ਇੰਟੀਰੀਅਰ ਏ ਸੀ ਚੱਲੇ ਰੇਂਦੇ ਨੇ ਅਗਰ ਤੁਸੀਂ ਕੀ ਕੈਂਦੇ ਨੇ ਆਪਣਾ ਤਿੰਨ ਪਾਰਟ ਨੇ ਜਿੰਮ ਦੇ ਜਿਵੇਂ ਇੱਕ ਟਰੈਡਮਿਲ ਹੋ ਗਿਆ ਇੱਕ ਮਸ਼ੀਨਾਂ ਵਗੈਰਾ ਦਾ ਹੋ ਗਿਆ ਤੇ ਇੱਕ ਡੰਬਲ ਏਰੀਆ ਹੋਗਾ
ਅੱਛਾ ਅੱਛਾ ਠੀਕ ਐ ਠੀਕ ਐ ਵਧੀਆ ਫਿਰ ਤਾਂ
ਥੀਨ ਵਾਸਤੇ ਵੱਖਰੀ ਹੈ ਭਾਜੀ ਓ ਏਰੀਆ ਹਾਂਜੀ ਸਟੀਮ ਸਟੀਮਰ ਵੀ ਹੈਗਾ। ਸਵਮਿੰਗ ਪੂਲ ਵੀ ਹੈਗਾ ਜੇ ਤੁਸੀਂ ਔਥੇ ਕੀ ਕੈੰਦੇ ਕੁਛ ਖਾਣਾ ਪੀਣਾ ਉਦਾ ਵੀ ਹੈਗਾ।
ਅੱਛਾ ਵਧੀਆ ਫੇਰ ਤੇ ਠੀਕ ਏ ਠੀਕ ਏ
ਜੀ ਭਾਜੀ।
ਵਧੀਆ ਫੇਰ ਰਾਮ ਮਿਲ ਗਿਆ।
ਹਾਂਜੀ ਭਾਜੀ ਬਹੁਤ ਵਧੀਆ ਜਿਮ ਐਂ। ਮੈਂ ਤਾਂਹੀ ਤੇ ਕੈ ਰਿਹਾ ਕੱਠੇ ਚੱਲਾਂਗੇ।
ਹਾਂ ਕੋਈ ਨੀ ਚੱਲਾਂਗੇ ਕੱਠੇ। ਸਵੇਰੇ ਅ ਸਵੇਰੇ ਸਵੇਰੇ ਈ ਚਲਾਂਗੇ ਸਾ਼ਮ ਹਾਂ।
ਹੋਰ ਸੁਣਾਓ ਭਾਜੀ?
ਬਸ ਵਧੀਆ ਜੀ ਵਧੀਆ।
ਚਲੋ ਫਿਰ ਭਾਜੀ ਮੈਂ ਨਾ ਤੁਹਾਨੂੰ ਆਪਣਾ ਹੁਣੇ ਕੋਲ ਬੈਕ ਕਰਦਾ ਮੇਨੂੰ ਨਾ ਪਿੱਛੋਂ ਫੋਨ ਆ ਰੇ ਸੀ
ਅੱਛਾ ਅੱਛਾ ਕੋਈ ਨੀ ਠੀਕ ਐ ਠੀਕ ਐ।
ਦੋ ਮਿੰਟ 'ਚ ਤੁਹਾਨੂੰ ਦੁਬਾਰਾ ਕੋਲ ਬੈਕ ਕਰਦਾ।
ਠੀਕ ਹੈ ਠੀਕ ਹੈ ਜੀ ਠੀਕ ਹੈ, ਚੰਗਾ ਜੀ।